ਹੈਲੋ, ਸਾ ਸ੍ਰੀ ਕਾਲ ਜੀ, ਕੀ ਹਾਲ ਨੇ?
ਠੀਕ ਆ, ਵਧੀਆ ਨੇ। ਤੁਸੀਂ ਸੁਣਾਓ?
ਹਾਂਜੀ, ਬਸ ਬੌਤ ਵਧੀਆ ਵਧੀਆ। ਹੋਰ, ਕੋਲੇਜ ਕਿਵੇਂ ਦਾ? ਹਾਂਜੀ।
ਕੀ ਕਿਹਾ ਤੁਸੀਂ?
ਮੈਂ ਕਿਹਾ, ਕਿ ਕੋਲਜ ਕਿਵੇਂ?
ਹਾਂਜੀ, ਬਸ ਵਧੀਆ ਚਲੀ ਜਾਂਦੈ।
ਅੱਛਾ ਅੱਛਾ, ਪੜ੍ਹਾਈ ਚੱਲਦੀ ਪਈ। ਹਾਂਜੀ ਮੇਰਾ ਵੀ ਵਧੀਐ। ਆ, ਹਾਂਜੀ ਮੈਂ ਕਾਫੀ ਦਿਨਾਂ ਤੋਂ ਦੇਖ ਰੀ ਹਾਂ ਕੇ ਸਾਡੇ ਕੋਲਜ ਤੇ ਬਾਰ ਨਾ, ਕਾਫੀ ਰੇਹੜੀਆਂ ਲੱਗੀਆਂ ਤੀਆਂ ਨੇ। ਫਾਸਟ-ਫੂਡ ਦੀਆਂ ਹੈਨਾ।
ਹਾਂਜੀ ਹਾਂਜੀ, ਓਹ ਤੇ ਮੈਂ ਵੀ ਮੈਂ ਵੀ ਵੇਖ ਰਿਹਾ ਵਾ ਕਿ
ਪੀੜੀ ਬੌਤ ਜੈਦਾ ਹੋਣ ਲੱਗ ਪਈ ਐ।
ਹੋਰ ਕੀ, ਮੈਂ ਵੀ ਐ ਗੱਲ ਨੂੰ ਵੇਖਿਆ ਗੌਰ ਕੀਤਾ ਵਾ ਕਿ ਕਾਫ਼ੀ ਜੈਦਾ ਰਸ਼ ਹੋਣ ਲੱਗ ਪੇ ਆ, ਔਥੇ ਬੌਤ ਜੈਦਾ ਭੀੜ ਹੋਣ ਲੱਗ ਪਈ ਆ। ਬੌਤ ਜੈਦਾ ਲੋਕ ਫਾਸਟ ਫੂਡ ਖਾਣਾ ਪਸੰਦ ਕਰਨ ਲੱਗ ਪੇ ਆ ਅੱਜ-ਕੱਲ੍ਹ, ਹਨਾ।
ਹਾਂਜੀ ਹਾਂਜੀ, ਏਅ ਬੱਚੇ ਵੀ ਨਾ, ਬੱਚੇ ਹੋਗੇ ਬਜ਼ੁਰਗ ਹੋਗੇ। ਚਲੋ, ਬਜ਼ੁਰਗ ਤੇ ਨਹੀਂ ਖਾਂਦੇ ਹੈਗੇ ਚਲੋ ਅਪਣੇ ਸਿਹਤ ਦੇ ਕਸਰਤ ਧਿਆਨ ਰੱਖਦੇ ਨੇ ਬਟ ਅੱਜ ਅੱਜ-ਕੱਲ ਜੇੜੇ ਨੌਜਵਾਨ ਹੈਗੇ ਆ ਬੱਚੇ ਹੋਗੇ, ਏ ਫਾਸਟ ਫੂਡ ਦੇ ਬੜੇ ਹੋਗੇ ਔਚੁੱ ਇ ਖਾਣਾ ਪਸੰਦ ਕਰਦੇ ਆ ਫੂਡ।
ਹਾਂਜੀ ਹਾਂਜੀ ਹਾਂਜੀ, ਓਹੀ ਨਾ।
ਤੁਹਾਡਾ ਮਨਪਸੰਦ ਫਾਸਟ ਫੂਡ ਕੇੜਾ ਜੇ?
ਮੈਨੂੰ ਤਾਂ ਵੈਸੇ ਬਰਗਰ ਪਸੰਦ ਹੈ, ਪਰ ਹੁਣ ਮੈਂ ਖਾਣਾ ਘੱਟ ਕਰ ਦਿੱਤਾ ਹੋਇਆ ਵਾ। ਕਿਉਂਕਿ ਪਿੱਛੇ ਜੀ ਨਾ ਮੇਰੀ ਸਿਹਤ ਦੇ ਵਿੱਚ ਜਿਵੇਂ ਕਿ ਪੇਟ ਦੇ ਵਿੱਚ ਪ੍ਰੋ ਮਤਲਬ ਕੋਈ ਥੋੜੀ ਓਹ ਹੋਗੀ ਸੀਗੀ ਬਿਮਾਰੀ ਜਿ ਆਗੀ ਸੀਗੀ, ਜਿਸ ਕਾਰਨ ਫੇਰ ਮੈਨੂੰ ਡਾਕ ਟਰ ਨੇ ਪਰਹੇਜ ਰੱਖਣ ਵਾਸਤੇ ਕਿਹਾ ਸੀਗਾ।
ਠੀਕ ਠੀਕ ਆ, ਹਾਂਜੀ ਹਾਂਜੀ ਏ ਵੀ ਚਲੋ ਸਹੀ ਐ ਆਪਾਂ ਫਾਸਟ-ਫੂਡ ਜੇੜਾ ਹੈਗਾ ਵਾ ਖਾ ਲੈਂਣੇ ਆਂ। ਬਟ ਇਦੇ ਇਹ ਨਾ ਅੱਗੇ ਜਾ ਕੇ ਨੁਕਸਾਨ ਵੀ ਹੁੰਦੇ ਸਾਡੀ ਸਿਹਤ ਨੂੰ
ਹਾਂਜੀ ਹਾਂਜੀ ਬਹੁਤ ਜ਼ਿਆਦਾ ਸੀ ਮੈਂ ਤੇ ਆਪ ਬਹੁਤ ਪਰੇਸ਼ਾਨ ਰਿਹਾ ਸੀਗਾ ਤੇ ਫੇਰ ਫਿਰ ਮੈਂ ਸੋਚਿਆ ਕਿ ਹਾਂ ਕਿ ਚਲੋ ਨਾ ਖਾਣਾ ਹੀ ਠੀਕ ਹੈ ਮੈਂ ਖਾ ਲੈਂਦੀ ਵਾ ਪਰ ਕਦੀ ਕਦੀ ਮਤਲਬ ਇਹ ਨੀ ਕਿ ਰੋਜ਼ਾਨਾ ਕਈ ਲੋਕ ਤਾਂ ਰੋਜ਼ਾਨਾ ਖਾਂਦੇ ਹੈ ਹਨਾ ਤੇ ਮੈਂ ਇਸ ਗੱਲ ੂੰ ਗੱ ਰੋਜ਼ ਹੀ ਖਾਣਾ ਚਾਹੀਦਾ ਹਾਂ ਮੰਨਿਆ ਵਾ ਕਿ ਫਾਸਟ ਫੂਡ ਖਾਣਾ ਨੂੰ ਦਿਲ ਕਰਦਾ ਵਾ ਚਲੋ ਖਾਣਾ ਈ ਆ ਤਾਂ ਬੰਦਾ ਕੋਈ ਸਾਫ- ਸੁਥਰੀ ਥਾਂ ਤੋਂ ਖਾਵੇ
ਬਿਲਕੁਲ ਬਿਲਕੁਲ ਇਹ ਤੇ ਗੱਲ ਸਹੀ ਆ ਜਿਹੜਾ ਆਪਣਾ ਅਸੀਂ ਘਰ ਵਿੱਚ ਖਾਣਾ ਖਾ ਬਣਾ ਲੈਣਾ ਵਾ ਸਾਫ਼ ਸਫ਼ਾਈ ਰੱਖਦੇ ਹਾਂ ਹਨਾ ਵਧੀਆ ਤੇਲ ਵਰਤਦੇ ਆ ਉਹ ਹਰ ਬਾਜ਼ਾਰ ਵਾਲਾ ਖਾਣਾ ਉਹਦੇ ਵਿੱਚ ਨਹੀਂ ਮੈਨੂੰ ਲੱਗਦਾ ਕਿ ਸਫ਼ਾਈ ਸਾਫ਼ ਸਫ਼ਾਈ ਦਾ ਧਿਆਨ ਰੱਖਿਆ ਜਾਂਦਾ ਹੋਏਗਾ ਹੋਰ ਸੁਣਾਓ ਮੇਰਾ ਤੇ ਫਾਸਟ ਫੂਡ ਵੈਸੇ ਬਰਗਰ ਆ ਪੀਜ਼ਾ ਆ ਮੈਨੂੰ ਆਹ ਚੀਜ਼ਾਂ ਖਾਣੀਆਂ ਤੇ ਸਵਾਦ ਲੱਗਦੀਆਂ ਨੇ ਮੈਂ ਤੇ ਹਫ਼ਤੇ ਵਿੱਚ ਵੈਸੇ ਇੱਕ ਦੋ ਵਾਰੀ ਖਾਂਦਾ ਬਟ ਮੈਨੂੰ ਵੀ ਲੱਗਦਾ ਕਿ ਮੈਂ ਵੀ ਘੱਟ ਕਰਦਾਂ ਹੋਰ ਸੁਣਾਓ
ਪੈਸ ਇਹੋ ਜਿਹਾ ਫੂਡ ਮਤਲਬ ਜਿਹੜਾ ਆਪਣਾ ਬਣਦੇ ਹੋਣਗੇ ਕੁਛ ਰੇੜੀਆਂ ਵਾਲੇ ਵਧੀਆ ਵੀ ਸਮਾਨ ਇਸਤੇਮਾਲ ਕਰਦੇ ਆ ਸਾਨੂੰ ਦੇਖ ਸੁਣ ਕੇ ਵੇਖ ਸੁਣ ਕੇ ਕੇ ਚੰਗੀ ਤਰ੍ਹਾਂ ਪਰਖ ਕੇ ਉੱਥੋਂ ਦਾ ਸਾਫ਼ ਸਫ਼ਾਰ ਮਾਹੌਲ ਵੇਖ ਕੇ ਫੇਰ ਹੀ ਸਾਨੂੰ ਉੱਥੋਂ ਖਾਣਾ ਖਾਣਾ ਚਾਹੀਦਾ ਵ
ਹਾਂਜੀ ਹਾਂਜੀ ਬਿਲਕੁਲ ਠੀਕ ਠੀਕ ਕਿਆ ਤੁਸੀਂ ਹੋਰ ਸੁਣਾਓ ਬਟ ਜਦੋਂ ਤੱਕ ਮੈਨੂੰ ਲੱਗਦਾ ਵਾ ਜਿਹੜਾ ਜੰਕ ਫੂਡ ਆ ਨਾ ਇਹ ਬਸ ਜੀਬ ਦਾ ਸਵਾਦ ਹੀ ਆ ਜੇਕਰ ਵੇਖੀਏ ਕਿ ਸਾਨੂੰ ਇਹਦੇ ਵਿੱਚ ਕੁਛ ਤੱਤ ਮਿਲਦੇ ਹੋਣ ਜਾਂ ਪ੍ਰੋਟੀਨ ਜਾਂ ਜਾ ਤੁਹਾਨੂੰ ਕੋਈ ਮਿਲਦਾ ਹੋਵੇ ਮੈਨੂੰ ਨੀ ਲੱਗਦਾ ਕਿ ਇਹਨਾ ਵਿੱਚ ਸਾਡੇ ਜਿਹੜੇ ਸਰੀਰ ਤੱਤ ਨੇ ਉਹ ਪੂਰੇ ਹੁੰਦੇ ਹੋਣਗੇ
ਤੇ ਗੱਲ ਇੱਕ ਤੁਸੀਂ ਸਹੀ ਕਹੀ ਹੈ ਹਾਂ ਕਿ ਇਹਦੇ ਨਾਲ ਸਾਨੂੰ ਵਧੀਆ ਮਤਲਬ ਮਤਲਬ ਪੌਸ਼ਟਿਕ ਤੱਤ ਤੇ ਨਹੀਂ ਮਿਲ ਪਾਉਂਦੇ ਪਰ ਵੇਖੋ ਜੇ ਅਸੀਂ ਉਹ ਜਿਹੜੀ ਚੀਜ਼ ਅਸੀਂ ਬਾਹਰੋਂ ਖਾਣੀ ਆ ਜੇ ਅਸੀਂ ਉਹੀ ਆਪਣੇ ਘਰ ਚ ਬਣਾ ਕੇ ਖਾ ਖਾਈਏ ਉਹਨੂੰ ਹਨਾ
ਹ
ਕਦੇ ਸਾਨੂੰ ਵਧੀਆ ਅਸੀਂ ਸਾਫ਼ ਸੁਥਰੇ ਤਰੀਕੇ ਨਾਲ ਬਣਾਵਾਂਗੇ, ਤੇ ਦੂਜੀ ਗੱਲ ਇਹ ਵਾ ਕਿ ਸਾਨੂੰ ਪਤਾ ਹੋਊਗਾ, ਕਿ ਅਸੀਂ ਕਿਸ ਕਿਸ ਤਰ੍ਹਾਂ ਦਾ ਹੀ ਤੇਲ ਯੂਜ ਕਰਦੇ ਪਏ ਹਾਂ ਕਿਸ ਤਰ੍ਹਾਂ ਮਸਾਲੇ ਯੂਜ ਹੀ ਕਰਦੇ ਪਏ ਆ ਹਨਾ, ਵਰਤੋਂ ਚ ਲਿਓਨੇ ਆ ਕਿਉਂਕਿ ਬਾਹਰ ਜਿਹੜੇ ਜ਼ਿਆਦਾ ਜਿਹੜਾ ਫੂਡ ਮਤਲਬ ਖਾਣਾ ਮਿਲਦਾ, ਵਾ ਉਹਦੇ ਵਿੱਚ ਤੇਜ ਮਸਾਲੇ ਤੇ ਕੀ ਪਤਾ ਸਾਨੂੰ ਕੀ ਪਤਾ। ਕਿਵੇਂ ਦਾ ਤੇਲ ਵਰਤ ਰਿਹਾ, ਕਿ ਘਟੀਆ ਘਟੀਆ ਕਿਸਮ ਦਾ ਜਾਂ ਸਹੀ ਕਿਸਮ ਦਾ ਵਾ ਹਨਾ। ਪਰ ਇਹ ਸਾਨੂੰ ਜਦੋਂ ਅਸੀਂ ਘਰ ਬਣਾਦੇ ਹੋਵਾਂਗੇ, ਤਾਂ ਸਾਨੂੰ ਇੰਨਾ ਤਾਂ ਘੱਟੋ-ਘੱਟ ਪਤਾ ਹੋਊਗਾ ਕਿ ਹਾਂ। ਵਧੀਆ ਇੱਕ ਕਿਸਮ ਦਾ ਤੇਲ ਵਰਤ ਰਹੇ ਆ, ਤੇ ਵਧੀਆ ਇੱਕ ਕਿਸਮ ਦੇ ਮਸਾਲੇ ਵਰਤ ਰਹੇ ਆ।
ਹਾਂਜੀ-ਹਾਂਜੀ, ਬਿਲਕੁਲ ਸਹੀ ਕਿਹਾ ਤੁਸੀਂ ਅੱਜ-ਕੱਲ, ਚੀਜ਼ਾਂ ਦੇ ਵਿੱਚ ਮਿਲਾਵਟ ਵੀ ਬਹੁਤ ਹੋ ਰਹੀ ਹੈ ਨਾ।
ਹੂੰ,
ਤੇ ਚਲੋ ਬ ਬਣਾ ਕੇ ਚਲੋ ਉਹੀ ਖ ਖਾਈਏ ਤੇ, ਵੈਸੇ ਮੈਂ ਇੱਕ ਹਾਂਜੀ ਹੁਣ ਤੇ, ਚਲੋ ਕਦੇ-ਕਦੇ ਖਾਣ ਦੇ ਵਿੱਚ ਚਲੋ ਕੋਈ ਬੁਰਾਈ ਵੀ ਨੀ ਆ। ਉਦੋਂ ਸਮੱਸਿਆ ਆਦੀ ਜਦੋਂ ਤੋਂ ਲੋਕੀ ਨਾ ਲਗਾਤਾਰ ਇਹਨੂੰ ਰੋਜ਼ ਜਨਾ ਖਾਂਦੇ ਨੇ ਜਿਹਦੇ ਕਰਕੇ, ਉਹਨਾਂ ਕਈਆਂ ਲੋਕਾਂ ਨੂੰ ਬਿਮਾਰੀਆਂ ਵੀ ਬੜੀਆਂ ਲੱਗ ਗਈਆਂ, ਨੇ ਮੋਟਾਪਾ ਆ ਜਾਂਦਾ ਵਾ ਕਿਸੇ ਨੂੰ ਪੇਟ ਦੀ ਬਿਮਾਰੀ ਹੋ ਜਾਂਦੀ ਆ। ਕਿਸੇ ਨੂੰ ਕਿਸੇ ਨੂੰ ਤੇ ਇਥੇ ਤਕ ਦੀ ਪ੍ਰੋਬਲਮ ਵੀ ਆ ਜਾਂਦੀ ਆ।
ਹਾਂਜੀ-ਹਾਂਜੀ, ਜ ਉਹੀ ਹੈ ਨਾ, ਜਦੋਂ ਸਾਡੇ ਸਰੀਰ ਨੂੰ ਪੌਸ਼ਟਿਕ ਤੱਤਵ ਨਹੀਂ ਮਿਲਣੇ ਹੈਨਾ ਜਦੋਂ ਅਸੀਂ ਅ ਜਿਹੜੇ ਅਸੀਂ ਜਿਹੜਾ ਸਾਨੂੰ ਇੱਕ ਖਣਿਜ ਜਿਹੜਾ ਪੌਸ਼ਟਿਕ ਪ੍ਰੋਟੀਨ ਜਿਹੜਾ ਸਾਡੇ ਸਰੀਰ ਵਾਸਤੇ ਜ਼ਰੂਰੀ ਹੁੰਦਾ ਹੈ, ਜਦੋਂ ਸਾਡੇ ਸਰੀਰ ਨੂੰ ਉਹੀ ਨਹੀਂ ਮਿਲਦਾ ਹੈਗਾ। ਤੇਜ਼ ਮਸਾਲੇ ਤੇ ਜਾਂ ਤੇਲ ਤੂਲ ਈ ਮਿਲਦਾ, ਵਾ ਤਾਂ ਉਹਦੇ ਨਾਲ ਸਾਡੇ ਸਰੀਰ ਦੀ ਜਿਹੜੀ ਊਰਜਾ ਵਾ ਉਹ ਥੋੜੀ ਪੂਰੀ ਹੋ ਸਕਦੀ ਹੈ। ਕਿਉਂਕਿ ਬਾਹਰ ਦਾ ਜਿਹੜਾ ਜਿਹੜਾ ਖਾਣਾ ਹੁੰਦਾ ਉਹਦੇ ਵਿੱਚ ਬਹੁਤ ਜ਼ਿਆਦਾ ਸ਼ ਮਤਲਬ ਖੰਡ ਦੀ ਮਾਤਰਾ ਬਹੁਤ ਜਿਆਦਾ ਲੂਣ ਦੀ ਮਾਤਰਾ ਤੇ ਬਹੁਤ ਜਿਆਦਾ ਤੇਲ ਦੀ ਮਾਤਰਾ ਪਾਈ ਜਾਂਦੀ ਹੈ ਜਿਹਦੇ ਕਾਰਨ ਸਾਨੂੰ ਮੋਟਾਪਾ ਵੀ ਆ ਜਾਂਦਾ ਵਾ ਤੇ ਜਿਹੜੀ ਸਾਡਾ ਕੰਮ ਕਰਨ ਦੀ ਜਿਹੜੀ ਮਾਤਰਾ ਵਾ ਨਾ ਸ਼ਰੀਰ, ਦੀ ਉਹ ਵੀ ਘੱਟ ਜਾਂਦੀ ਹੈ।
ਸਹੀ ਆ ਮੈਂ, ਤੇ ਦੇਖ ਰਹੀ ਸੀ ਕਿ ਅੱਜ-ਕੱਲ੍ਹ ਨਾ ਛੋਟੇ-ਛੋਟੇ ਬੱਚੇ ਵੀ ਜਿਹੜੇ ਉਹ ਵੀ ਮੋਟਾਪੇ ਦੇ ਸ਼ਿਕਾਰ ਹੋਏ ਨੇ, ਤੇ ਚਾਹੀਦਾ ਵਾ ਮਾਂ ਪਿਓ ਨੂੰ ਕਿਉਂਕਿ ਚਲੋ ਕੰਟ ਅ ਰੱਖਣ ਧਿਆਨ ਰੱਖਣ ਉਹਦੀ ਸਿਹਤ ਦਾ ਧਿਆਨ ਰੱਖਣਾ, ਆਪਣਾ ਘਰ ਦਾ ਬਣਾਇਆ ਹੋਇਆ ਖਾਣਾ ਦੇਣ ਬਟ ਗੱਲ ਪਤਾ ਕੀ ਹੈ, ਅਜੱ ਤੱਕ ਮੈਨੂੰ ਲੱਗਦਾ ਕਿ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਕੰਟੀਨਾ ਓਪਨ ਅ ਕੰਟੀਨਾਂ ਖੁੱਲੀਆਂ ਨੇ, ਹੈਨਾ ਬੱਚੇ ਜਿਹੜਾ ਆਪਣਾ ਘਰੋਂ ਲੈ ਕੇ ਨੀ ਆਂਦੇ। ਤੇ ਉਹ ਫੇਰ ਬਾਹਰੋਂ ਦੁਕਾਨਾਂ ਤੋਂ ਲੈ ਕੇ ਖਾਣਾ ਪਸੰਦ ਕਰਦੇ ਨੇ,
ਹਾਂਜੀ ਇਹ ਵੀ ਗੱਲ ਹੈਗੀ ਆ, ਹੁਣ ਮੇਰਾ ਜਿਵੇਂ ਭਰਾ ਵਾ ਉਹ ਹੋਸਟਲ ਚ ਰਹਿੰਦਾ ਵਾ ਠੀਕ ਐ। ਤੇ ਉਹ ਪੜ੍ਹਾਈ ਉਹਨੇ, ਪੜ੍ਹਾਈ ਵੀ ਕਰਨੀ ਹੁੰਦੀ ਆ, ਤੇ ਉਹਦੇ ਕੋਲ ਸਮਾਂ ਘੱਟ ਹੁੰਦਾ ਵਾ, ਤੇ ਉਹ ਕਹਿੰਦਾ ਉਹ ਬਣਾਣ ਦੇ ਚੱਕਰ ਦੇ ਵਿੱਚ ਨਾ ਕਿ ਮੈਨੂੰ ਖਾਣਾ ਬਣਾਣਾ ਪੈਣਾ ਵਾ, ਇਸ ਕਰਕੇ ਉਹ ਬਾਹਰੋਂ ਹੀ ਖਾ ਲੈਂਦਾ, ਕੁਛ ਨਾ ਕੁਛ ਚਲੋ ਮੰਨਿਆ ਇਹ ਤਾਂ ਮਜਬੂਰੀ ਆ ਪਰ ਜਿਹੜੀ ਰੋਜ਼ ਰੋਜ਼ ਖਾਣਾ ਇਹ ਵੀ ਨੀ ਨਾ ਚੰਗਾ ਹੈਗਾ, ਚਲੋ ਜੇ ਖਾਣਾ ਹੀ ਹੈ ਤੇ ਕੋਈ ਚੰਗੀ ਵਧੀਆ ਥਾਂ ਵੇਖ ਕੇ ਕਿਥੋਂ ਖਾਣਾ ਚਾਹੀਦਾ ਵਾ, ਮੈਂ ਤੇ ਆਪ ਪਹਿਲਾਂ ਜਦੋਂ ਬਾਹਰ ਦਾ ਖਾਂਦਾ ਹੁੰਦਾ ਸੀਗਾ ਨਾ।
ਹਾਂਜੀ-ਹਾਂਜੀ,
ਉਦੋਂ ਨਾ ਮੇਰਾ ਮੇਰੇ ਸਰੀਰ ਚ ਵੀ ਕਾਫ਼ੀ ਆਲਸਾ ਆ ਗਿਆ, ਸੀ ਤਾਂ ਮੈਨੂੰ ਵੀ ਏਦਾਂ ਹੋਣ ਲੱਗ ਪਿਆ। ਮਹਿਸੂਸ ਕਿ ਜਿਵੇਂ ਮੈਨੂੰ ਮੋਟਾਪਾ ਆਉਣਾ ਸ਼ੁਰੂ ਹੋ ਗਿਆ ਵਾ ਪਰ ਹੁਣ ਜਦੋਂ ਦਾ ਮੈਂ ਫਾਸਟ ਫੂਡ ਖਾਣਾ ਘੱਟ ਕਰ ਦਿੱਤਾ ਨਾ ਉਦੋਂ ਦਾ ਮੇ ਮੇਰਾ ਸਰੀਰ ਵੀ ਠੀਕ ਆ ਮੇਰਾ ਜਿਹੜਾ, ਢਿੱਡ ਆ ਢਿੱਡ ਦੀਆਂ ਜਿਹੜੀਆਂ ਮੈਨੂੰ ਤਕਲੀਫ਼ ਸੀਗੀ ਉਹ ਵੀ ਠੀਕ ਆ ਤੇ ਮੇਰਾ ਹੁਣ ਪੜ੍ਹਾਈ ਚ ਮਨ ਵੀ ਲੱਗਾ। ਲਗ ਪਿਆ।
ਹਾਂਜੀ ਹਾਂਜੀ ਉਹੀ ਨਾ ਕਿ ਜਿਹੜਾ ਸਾਡਾ ਭੋਜਣ ਆ। ਉਹ ਸਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ, ਉਹ ਵੀ ਜਿਹੜਾ ਹੋਵੇ ਸਵਾਦਿਸ਼ਟ ਵੀ ਹੋਵੇ ਤੇ ਜਿਹਦੇ ਵਿੱਚ ਸਾਰੇ ਤੱਤ ਵੀ ਹੋਣ।
ਹਾਂਜੀ ਹਾਂਜੀ ਹੁਣ ਤੇ ਮੈਂ
ਬਾਕੀ ਮੈਨੂੰ ਇਹੋ ਲੱਗਦਾ ਵਾ ਕਿ ਜ਼ਿਆਦਾ ਫਾਇਦੇ ਨਾਲ ਜਿਹੜਾ ਫਾਸਟ ਫੂਡ ਆ ਨਾ ਉਹ ਨੁਕਸਾਨਦਾਇਕ ਹੀ ਆ।
ਹਾਂਜੀ ਹਾਂਜੀ ਉਹ ਤੇ ਗੱਲ ਹੈਗੀ ਆ ਪਰ ਬੰਦਾ ਆਪ ਵੀ ਤੇ ਘਰੇ ਵੀ ਤੇ ਬਣਾ ਸਕਦਾ ਨਾ ਹੁਣ ਜਦੋਂ ਮੈਂ ਪਿੱਛੇ ਜੀ ਨਾ ਮੈਂ ਫੋਨ ਦੇ ਵਿੱਚ ਉਹ ਕੁਛ ਵੀਡੀਓ ਸਿੱਖ ਕੇ ਹੈਨਾ ਤੇ ਮੈਂ ਨਾ ਘਰੇ ਪੀਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਬੜਾ ਵਧੀਆ ਹੋਣ ਲੱਗ ਪਿਆ ਹੁਣ ਮੈਂ ਮੇਰਾ ਹੱਥ ਥ ਵਧੀਆ ਹੋ ਗਿਆ ਹੁਣ ਖਾ ਜਿਹੜੇ ਜਿਹੜੀਆਂ ਚੀਜ਼ਾਂ ਬਣਾਉਣ ਦੇ ਵਿੱਚ ਤੇ ਮੈਂ ਹੁਣ ਜਿਹੜਾ ਬਾਹਰੋਂ ਮਿਲਣ ਵਾਲ ਲੀਆਂ ਚੀਜ਼ਾਂ ਮੈਂ ਘਰੇ ਹੀ ਬਣਾ ਲੈਂਦਾ ਵਾ ਤੇ ਇਹਦੇ ਨਾਲ ਇਹ ਹੁੰਦਾ ਵਾ ਕਿ ਇੱਕ ਤਾਂ ਸਾਫ਼ ਸੁਥਰੀ ਥਾਂ ਹੁੰਦੀ ਹੈ ਹੈਨਾ ਅਸੀਂ ਸ ਆਪਣੀ ਸਫ਼ਾਈ ਦਾ ਧਿਆਨ ਰੱਖਦੇ ਹਾਂ ਅਸੀਂ ਵਧੀਆ ਤੋਂ ਵਧੀਆ ਸਬਜ਼ੀਆਂ ਪਾ ਸਕਦੇ ਹਾਂ। ਤੇ ਸਾਨੂੰ ਪਤਾ ਹੁੰਦਾ ਕਿ ਅਸੀਂ ਕਿਸ ਮਾਤਰਾ ਦਾ ਤੇਲ ਪਾਉਣਾ ਤੇ ਕਿਸ ਮਾਤਰਾ ਦੇ ਮਸਾਲੇ ਪਾਉਣੇ ਆ। ਤੇ ਮੈਂ ਤੇ ਭਰਾ ਘਰ ਹੀ ਬਣਾਉਣਾ ਜ਼ਿਆਦਾ ਵਧੀਆ ਸਮਝਦਾ ਆਪਣੇ ਆਪ।
ਆਪਣੇ ਹੱਥਾਂ ਦੇ ਨਾਲ ਸਾਫ਼ ਸਫ਼ਾਈ ਰੱਖ ਕੇ ਆਪਣੀਆਂ ਅੱਖਾਂ ਦੇ ਸਾਹਮਣੇ। ਚੀਜ਼ ਜਿਹੜੀ ਤਿਆਰ ਕਰਦੀ ਉਹ ਸਾਨੂੰ ਪਤਾ ਵੀ ਹੁੰਦਾ ਮਜ਼ਾ ਵੀ ਆਉਂਦਾ ਕਿ ਹਾਂ। ਸਾਫ ਸੁਥਰਾ ਖਾਣਾ ਅਸੀਂ ਖਾ ਰਹੇ ਹਾਂ।
ਜੀ। ਤਾਂ ਤੁਸੀਂ ਵੀ ਕੋਸ਼ਿਸ਼ ਕਰਿਓ? ਕਿ ਹਾਂ ਕਿ ਘਰੇ ਹੀ ਬਾਹਰ ਦਾ ਖਾਣਾ ਨਾ ਖਾ ਕੇ ਘਰੇ ਹੀ ਬਣਾਉਣ ਦੀ ਕੋਸ਼ਿਸ਼ ਕਰ ਲੈਣਾ ਤੁਸੀਂ ਕੋਈ ਗੱਲ ਗੱਲ ਨਹੀਂ ਮੈਂ ਤੁਹਾਡੀ ਹੈਲਪ ਕਰ ਦੂੰਗਾ ਤੁਸੀਂ ਇੱਕ ਦਿਨ ਕਿਸੇ ਦਿਨ ਮੇਰੇ ਘਰ ਆ ਜਾਓ ਮੈਂ ਤੁਹਾਨੂੰ ਪੀਜ਼ਾ ਬਣਾਉਣਾ ਸਿਖਾਓ। ਸਿਖਾਉਗਾ ਕਿ ਚੰਗੀ ਤਰ੍ਹਾਂ ਕੀ ਕਿਵੇਂ ਬਣਾਇਆ ਜਾਂਦਾ ਹੈ।
ਠੀਕ ਠੀਕ ਆ ਚਲੋ ਇਹ ਵੀ ਵਧੀਆ ਵਾ ਚਲੋ ਘਰ ਦਾ ਬਣਾਇਆ ਖਾ ਲਿਆ ਕਰਾਂਗੇ। ਕਦੀ ਕਦੀ ਤਾਂ ਦਿਲ ਕਰਦਾ ਹੀ ਆ ਕਿ ਫਾਸਟ ਫੂਡ ਜਿਹੜਾ ਵਾ ਖਾਈਏ। ਤੇ ਚਲੋ ਕੋਈ ਨੀ ਤੁਸੀਂ ਆਇਓ ਫਿਰ। ਫਾਸਟ ਫੂਡ ਮੈਂ ਪੀਜ਼ਾ ਬਣਾਉਣਾ। ਗਾ।
ਹਾਂਜੀ, ਹੋਰ ਸੁਣਾਓ ਬਾਕੀ ਘਰ ਪਰਿਵਾਰ ਸਭ
ਹਾਂਜੀ ਹਾਂਜੀ ਬਸ ਵਧੀਆ ਵਧੀਆ ਜੇ। ਤੁਸੀਂ ਦੱਸੋ ਕਿਵੇਂ ਜੇ?
ਬਸ ਵਧੀਆ ਠੀਕ ਠਾਕ ਚੜ੍ਹਦੀ ਕਲਾ ਸਾਰਾ ਕੁਛ ਮੈਂ ਤੇ ਇਹੀ ਕਹੂੰਗਾ ਕਿ ਭਰਾ ਜਿੰਨਾ ਜਿਨ੍ਹਾਂ ਹੁੰਦਾ ਘਰ ਦਾ ਖਾਣਾ ਖਾਓ ਵਧੀਆ ਰਹੋ। ਚੈਨ ਦੀ ਨੀਂਦ ਉੱਠੋ ਤੇ ਚੈਨ ਦੀ ਨੀਂਦ ਸੌ ਤੇ ਬਿਮਾਰੀਆਂ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆਪਣੀ ਸਿਹਤ। ਤੋਂ ਵੱਧ ਹੋਰ ਸਾਨੂੰ ਕੀ ਪਿਆਰਾ ਵਾ ਕੀ ਆਉਂਦੇ ਹੁੰਦੇ ਆ ਸਿਹਤ ਅਹ ਤੰਦਰੁਸਤੀ ਹੀ ਸਭ ਤੋਂ ਵੱਡਾ ਧੰਨ ਆ।
ਹਾਂਜੀ ਹਾਂਜੀ ਇਹ ਤੇ ਗੱਲ ਹੈਗੀ ਬਿਲਕੁਲ ਸਹੀ ਕਿਹਾ ਤੁਸੀਂ ਕੋਈ ਗੱਲ ਨੀ ਤੁਸੀਂ ਆਇਓ ਫਿਰ ਘਰ। ਸਾਡੇ।
ਹਾਂਜੀ ਹਾਂ ਚਲੋ ਠੀਕ ਜੇ।
ਹਾਂਜੀ ਸਤਿ ਸ਼੍ਰੀ ਅਕਾਲ ਜੀ।